ਹਾਂਜੀ!
ਸਤ ਸ੍ਰੀ ਅਕਾਲ ਜੀ।
ਸਤ ਸ਼੍ਰੀ ਅਕਾਲ ਜੀ।
ਕਿਂਵੇਂ, ਠੀਕ-ਠਾਕ?
ਹਾਂਜੀ, ਵਧੀਆ। ਤੁਸੀ ਦੱਸੋ?
ਹਾਂਜੀ ਠੀਕ ਐ, ਵਧੀਆ। ਕੀ, ਬਣਾਈ ਜਾਂਦੇ ਸੀ?
ਹਾਂਜੀ!
ਕੀ ਬਣਾਈ ਜਾਂਦੇ ਸੀ?
ਕੋਸ਼ ਨੀ। ਖਾਣਾ ਬਣਾਕੇ ਹਟੀ ਸੀ, ਹਾਂਜੀ। ਹਾਂਜੀ, ਖਾਲਿਆ।
ਕਿਵੇਂ, ਘਰ-ਪਰਿਵਾਰ ਸਾਰੇ ਠੀਕ ਆ?
ਸਾਰੇ ਵਧੀਆ ਜੀ, ਤੁਸੀਂ ਦੱਸੋ?
ਹਾਂਜੀ, ਵਧੀਆ। ਕੀ ਬਣਾਯਾ ਫੇਰ ਅੱਜ ਖਾਣੇ'ਚ?
ਅਸੀਂ ਅੱਜ ਬਣਾਈ ਸੀ ਹਰੀ ਮੂੰਗੀ, ਦਲੇ ਛੋਲੇ, ਦਾਲ ਬਣਾਈ ਸੀ।
ਓਕੇ-ਓਕੇ, ਠੀਕ ਹੈ ਜੀ।
ਨਾਲ ਰ੍ਹੋਟੀ ਬਣਾਈ ਸੀ, ਦਹੀਂ ਬਣਾਈ ਸੀ, ਦਹੀਂ ਖਾਧੀ ਏ ਨਾਲ ਰੈਤਾ।
ਹਾਂਜੀ, ਬਹੁਤ ਵਧੀਆ ਗੱਲ ਆ, ਹੈਲਦੀ ਫੂਡ ਤਿਆਰ ਕੀਤਾ ਤੁਸੀਂ।
ਹਾਂਜੀ।
ਹਾਂ, ਵੈਸੇ ਅੱਜ-ਕੱਲ ਤਾਂ ਮੋਸਟਲੀ ਲੋਕੀ, ਜੰਕ-ਫੂਡ ਹੀ ਤਿਆਰ ਕੱਰਦੇ। ਘਰਾਂ ਵਿੱਚ ਵੀ।
ਹਾਂਜੀ-ਹਾਂਜੀ, ਬਟ, ਲੈਂ ਰੈਗੂਲਰ ਨਹੀਂ ਨਾ ਓਹ ਖਾ ਸਕਦੇ। ਜੰਕ-ਫੂੜ, ਤੇ ਔੰਦੇ ਸਾਈਡ ਇਫੈਕਟ ਵੀ ਬੌਤ ਤਾ ਜੀ, ਕਦੀ-ਕਦੀ ਤਾਂ ਚੱਲ, ਚੱਲ ਵੀ ਜਾਂਦਾ ਵਾ।
ਹਾਂਜੀ, ਇਹ ਤਾ ਹੈ, ਸਾਈਡ-ਇਫੈਕਟ ਤਾਂ ਬਹੁਤ ਆ, ਸਪੈਸ਼ਲੀ ਬੱ ਚਿਆਂ ਵਾਸਤੇ, ਤਾਂ ਬਹੁਤ ਬੁਰੀ, ਐ ਗਲਤ ਗੱਲ ਆ, ਇਹ।
ਹਾਂਜੀ, ਹਾਂਜੀ, ਹਾਂਜੀ।
ਜੀ।
ਇਹਦਾਂ ਹੀ ਆ, ਅੱਜ-ਕੱਲ ਦੇ ਬੱਚਿਆਂ ਦੀਆਂ, ਡਿਮਾਂਡਾਂ ਵੀ ਏਹੀ ਆ।
ਹਾਂਜੀ! ਓਹ, ਖ਼ਾਸ ਕਰਕੇ ਜਿਹੜੀ ਓਹ ਵਾਈਟ ਸੋਸ ਪਾਉਂਦੇ ਆ, ਨਾ ਮਿਊਨੀਜ ਜਿਨੂੰ ਬੋਲਦੇ ਆਂ, ਓਂਦੇ ਜਾ ਦਾ, ਓਹ-ਓਹ ਇੱਕ, ਮਤਲਬ ਸਲੋ ਪੋਇਜਨੀਂਗ ਹੀ ਆ। ਤੇ, ਓਹਦਾ ਟੇਸਟ ਜਿਆਦਾ, ਜਿਦੇ ਕਾਰਨ ਲੋਕ ਜਿਆਦਾ ਖਾਂਦੇ ਆ। ਬਟ ਓਹਦਾ ਬਹੁਤ ਜਿਆਦਾ ਈ, ਨੁਕਸਾਨ ਆ ਜੀ।
ਹੈ।
ਹਾਂਜੀ।
ਪਰ ਬੰਜਾ ਮੁਸ਼ਕਿਲ ਹੋ ਜਾਂਦਾ ਨਾ ਜੀ ਚੀਜ਼ ਦਨੀ ਖਣੀ ਵੀ ਕਿਸੇ ਦੇਖ ਦੇਖ ਦੇ ਤਾਂ ਵੀ ਜਿੱਦ ਕਰ ਰਿਆ, ਨਹੀਂ ਸਾਨੂੰ ਇਹ ਚੀਜ਼ ਬਣਾਕੇ ਓਹ, ਮੇਦਾ ਹੀ ਹੁੰਦਾ ਏਹ ਚੀਜ਼ਾਂ, ਹਰ ਇੱਕ ਚੀਜ਼ ਮੈਦੇ ਤੋਂ ਈ ਤਿਆਰ ਹੁੰਦੀ ਐ।
ਹਾਂਜੀ ਹਾਂਜੀ, ਹੁੰਦਾ ਤਾਂ ਹੈਗਾ ਈ ਐ। ਬਟ ਬੱਚਿਆਂ ਨੂੰ ਤੇ ਅਪਾਂ ਸਮਝਾਣ ਤੇ ਡਿਪੈਂਡ ਆ ਨਾ ਜੇ ਆਪਾਂ ਔਨਾਂ ਨੂੰ ਗਾਈਡ ਕਰਾਂਗੇ। ਤਾਂ ਬੱਚੇ ਵੀ ਸਮਝ ਜਾਣਗੇ।
ਹਾਂਜੀ ਹਾਂਜੀ, ਕਿਉਂਕਿ ਜਿੰਨਾਂ ਘਰਾਂ ਚ ਰੈਗੂਲਰ ਚ ਚੱਲਦੀ ਐ ਨਾ ਚੀਜ਼ ਔਥੇ ਮੋਸ਼ਕਿਲ ਔੰਦੀ ਏ, ਜਿੱਦਾਂ ਹੁਣ ਨੋਰਮਲ ਘਰਾਂ ਦੇ ਵਿੱਚ ਚਲੋ ਅਤਾ ਖਾ ਕਾ ਦਾ ਖਾਣਾ ਦੀਵੀ ਬੱਚ
ਹਾਂਜੀ ਹਾਂਜੀ ਉਹ ਫਿਰ ਵੱਡੇ ਆਪ ਜਦੋਂ ਜੰਕ ਫੂਡ ਲੈਂਦੇ ਆ ਤੇ ਫਿਰ ਬੱਚਿਆਂ ਨੇ ਤਾਂ ਖਾਣਾ ਹੀ ਹੈ ਜੀ ਜੇ ਆਪਾਂ ਆਪ ਸਮਝ ਰੱਖਾਂਗੇ ਥੋੜੀ ਬਹੁਤੀ ਤੇ ਬੱਚਿਆਂ ਨੂੰ ਵੀ ਸਮਝਾਵਾਂਗੇ ਤੇ ਠੀਕ ਹੋ ਹੀ ਸਕਦਾ
ਹੋਰ ਬਹੁਤ ਚੀਜ਼ਾਂ ਏ ਅੱਛੀਆਂ ਅੱਛੀਆਂ ਖਾਣ ਨੂੰ ਦਹੀਂ ਦੁੱਧ
ਹਾਂਜੀ ਹਾਂਜੀ ਇਹ ਤਾਂ ਹੈ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਹੈਲੋ ਹੈਲੋ ਹਾਂਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ